ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ?
ਬਸ, ਵਧੀਆ ਤੁਸੀਂ ਦੱਸੋ।
ਮੈਂ ਵੀ ਬਸ ਵਧੀਆ।
ਹੋਰ ਕੀ ਬਸ ਕੁਛ ਨਹੀਂ ਇਸ ਤਰਾਂ ਹੀ। ਰਾਤ ਨੂੰ ਕੀ ਬਣਾਉਣਾ ਹੈ ਉਹੀ ਖਾਣ ਪੀਣ ਦਾ ਹੀ ਚਲਦਾ ਪਿਆ ਹੈ ਕੀ ਬਣਾਉਣਾ ਤੇ ਕੀ ਖਾਣਾ
ਅੱਚ ਨੀ ਉਹ ਸਵੇਰ ਦਾ ਮੁੱਕਦਾ ਏ, ਸ਼ਾਮ ਦਾ ਫੇਰ ਸ਼ੁਰੂ ਕੀ ਬਣਾਈਏ। ਬਣਾਉਣ ਦਾ ਏ ਹੈ, ਸਭ ਦੀ ਵੱਖਰੀ ਵੱਖਰੀ ਡਿਮਾਂਡਾਂ
ਹਾਂਜੀ। ਨਾਲੇ ਬੰਦਾ ਕਿੰਨਾ ਬਣਾਏ, ਔਰ ਕਿੰਨਾ ਹੀ ਆਪਣੇ ਹੱਥ ਦਾ ਖਾ ਲਏ, ਫਾਸਟ ਫੂਡ ਬਾਹਰ ਦਾ ਵੀ ਖਾ ਤੇ ਵੀ, ਟੈਂਸ਼ਨ ਕਿਉਂਕਿ ਖਾਣਾ ਹਾਈਜੈਨਿਕ ਹੁੰਦਾ ਏ, ਘਰ ਦਾ ਬਣਾਏ ਤੇ ਫਿਰ ਮਿਹਨਤ ਲੱਗਦੀ ਹੈ।
ਓਏ।
ਹੈਕੇ ਨੀ, ਉਹ ਗੱਲ ਹੈ।
ਸਾਡੇ ਵੀ ਉਹੀ ਕਦੀ ਆਹ ਬਣਾ ਲੋ, ਕਦੀ ਉਹ ਬਣਾ ਲੋ ਉਹ ਛੋਟੀਆਂ ਹੀ ਨੀ ਮਾਨ ਹੈ ਮੇਰੀਆਂ ਦੋਨੋ।
ਅੱਛਾ ਨਹੀਂ, ਨਹੀਂ ਉਹ ਤਾਂ ਹੈ ਹੀ ਬੱਚੇ ਤੇ ਜਿੱਦ ਕਰਦੇ ਹੀ ਏ। ਇਹ ਖਾਣਾ ਹੈ ਉਹ ਖਾਣਾ ਹੈ ਕਿਉਂਕਿ ਬੱਚੇ ਰੋਟੀ ਸਬਜ਼ੀਆਂ ਹੀ ਖਾ ਖਾ ਕੇ ਥੋੜ੍ਹੀ ਨਾ ਥਕ ਜਾਏਗੇ। ਏ ਅੱਜ ਦੀ ਜਨਰੇਸ਼ਨ ਦੇ ਬੱਚੇ ਹੈ।
ਉਹੀ ਉਹਨਾਂ ਨੇ ਬੋਲਾਂ ਕਦੀ ਕੁਛ ਦੇ ਦੋ ਕਦੀ ਕੁਛ ਦੇ ਦੋ। ਇਹੀ ਚੱਲਦਾ ਰਹਿੰਦਾ ਆ, ਪਿੰਡੀ ਬੋਲਿਆ ਪਿੰਡੀਆਂ ਬਣੋਣੀਆਂ ਤਾਂ ਕੱਟ ਕੇ ਬੋਲੀਏ ਤੇ ਨਹੀਂ ਫਰਾਈ ਕਰਕੇ ਬਣਾਓ।
ਅੱਛਾ, ਕਿੱਦਾਂ ਫਰਾਈ ਕਰਕੇ ਬਣਾਉਦੇ ਤੁਸੀਂ?
ਉਹਨਾਂ ਨੂੰ ਲੰਬਾ ਲੰਬਾ ਕੱਟ ਕੇ। ਤੇ ਤੇਲ ਦੇ ਵਿੱਚ ਫਰਾਈ ਕਰਕੇ ਬਾਅਦ ਚ ਉਤੋਂ ਦੀ ਮਸਾਲਾ ਉਹ ਪਾ ਦਿੰਦੇ ਹਾਂ
ਅੱਛਾ
ਹਮ ਸਵਾਦ ਲੱਗਦੀ ਹੈ
ਮਸਾਲਾ ਪਾਉਂਦੇ ਨਹੀਂ ਇਸ ਤਰ੍ਹਾਂ ਹੀ ਨੋਰਮਲ
ਨੋਰਮਲ ਆਪਣੇ ਆਪਣਾ ਲੂਣ ਹੋਗਿਆ ਤੇ ਨੂੰ ਗਰਮ ਮਸਾਲਾ
ਹਮ
ਧਨੀਆ ਪੋਡਰ ਔਰ ਲਾਲ ਮਿਰਚਾਂ ਥੋੜੀਆਂ ਪੀਸੀਆਂ ਹੋਈਆਂ
ਅੱਛਾ ਅੱਛਾ
ਹਮ ਉਤੋਂ ਦੀ ਓਹ ਚਾਟ ਮਸਾਲਾ ਹੈ ਤਾ ਉਹ ਪਾਲੋ
ਨਹੀਂ ਨਹੀਂ ਵਧੀਆ ਹੈ ਨਹੀਂ ਮੇਰੀ ਕੁੜੀ ਤੇ ਅੱਜ ਕਲ ਉਹਨੂੰ ਪਤਾ ਵੀ ਕੀ ਹੋਇਆ ਹਰ ਚੀਜ਼ ਮੈਗੀ ਮਸਾਲਾ ਪਾ ਕੇ ਖਾਣਾ ਉਹਨੇ
ਮੈਗੀ ਮਸਾਲਾ ਉਹ ਐਡ ਵੀ ਨਾ ਓਦਾਂ
ਲੇਕਿਨ ਟੇਸਟ ਵੀ ਹੈ ਮਸਾਲੇ ਦਾ ਮੈਗੀ ਮਸਾਲੇ ਦਾ ਮੈਂ ਖੁਦ ਦੇਖਿਆ ਕਿ ਟੇਸਟ ਆਂਦਾ ਹੈ ਅੱਛਾ ਕਿਸੀ ਵੀ ਸਬਜ਼ੀ ਤੁਸੀਂ ਪਾਲੋ ਇਸ ਤਰ੍ਹਾਂ ਸੁੱਕਾ ਹੀ ਪਾਲੋ
ਹੈਗਾ
ਅੱਛਾ ਨਹੀਂ ਨਹੀਂ ਪਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਸਬਜ਼ੀ ਸਾਡੇ ਐਤੇ ਵੀ ਭਿੰਡੀ ਬਣਦੀ ਹੈ ਬਸ ਉਹੀ ਹੈ ਕਿ ਭਰ ਕੇ ਬਣ ਜਾਂਦੀ ਹੈ ਹੈ ਕਿ ਨਹੀ ਨਾਲੇ ਮੇਰੀ ਇੱਕ ਵਾਰ ਇੱਕ ਫਰੈਂਡ ਨੇ ਦੱਸੀ ਸੀ ਪਿੰਡੀ ਕਿ ਇੱਕ ਭਿੰਡੀ ਦੇ ਚਾਰ ਹਿੱਸੇ ਕਰਕੇ ਨਾ ਉਹਨੂੰ ਹਲਕਾ ਜਾਂ ਬੇਸਨ ਅੱਧਾ ਚਮੱਚਾ ਬੇਸਨ ਐਵੇਂ ਫੈਲਾ ਕੇ ਉਸਦੇ ਵਿੱਚ ਦੇ ਉਤੇ ਔਰ ਚੌਲ ਦਾ ਆਟਾ ਔਰ ਲਾਲ ਮਿਰਚ ਪਾਊਡਰ ਧਨੀਆਂ ਪਾਊਡਰ ਔਰ ਇਹ ਸਭ ਕੇ ਨਾ ਉਹਨੂੰ ਹਲਕਾ ਜਾ ਪਾਣੀ ਲੈਣਾ ਹੱਥ ਚ ਔਰ ਐਵੇਂ ਛਿੱਟੇ ਮਾਰਨੇ ਔਰ ਉਹਨੂੰ ਮਿਕਸ ਕਰ ਲੈਣਾ ਬਸ ਉਸਦੇ ਉਤੇ ਹਲਕੀ ਜਿਹੀ ਕੋਟਿੰਗ ਹੋ ਜਾਏ ਭਿੰਡੀਆਂ ਤੇ ਉਹ ਡੀਪ ਫਰਾਈ ਕਰੋ ਇੰਨੀ ਕ੍ਰਿਸਪੀ ਬਣਦੀ ਹੈ
ਮੈਂ ਇੱਦਾਂ ਕਦੀ ਬਣਾਈ ਹੈ ਮੈਂ ਟਰਾਈ ਮਾਰੂਂਗੀ ਮੈਂ ਵੀ
ਨਹੀਂ ਨਹੀਂ ਬਹੁਤ ਵਧੀਆ ਕ੍ਰਿਸਪੀ ਪਿੰਡੀ ਬਣਦੀ ਹੈ ਮਤਲਬ ਜਿਹੜੀ ਤੁਸੀਂ ਬਣਾਉਂਦੇ ਹੋ ਤੇ ਵਧੀਆ ਹੀ ਹੋਏਗੀ ਲੇਕਿਨ ਤੁਸੀਂ ਇੱਕ ਵਾਰ ਇਹ ਵੀ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਮੇਰੀ ਫਰੈਂਡ ਲੈ ਕੇ ਆਉਂਦੀ ਸੀ ਔਫਿਸ ਵਿੱਚ ਇੱਕ ਵਾਰ ਨਾ
ਅਸੀ ਜਦ ਕੰਮ ਕਰਦੇ ਸੀ ਨਾਲ ਤੇ ਉਹ ਮਾਰਸ਼ਲ ਸੀਗੀ ਤੇ ਉਹ ਲੈ ਕੇ ਆਉਂਦੀ ਸੀ ਬੜੀ ਅੱਛੀ ਲੱਗਦੀ ਸੀ ਕ੍ਰਿਸਪੀ ਕ੍ਰਿਸਪੀ ਪਿੰਡੀ
ਮੈਂ ਇੱਕ ਵਾਰੀ ਦੇਖੁਗੀ ਵੀ ਬਣਾ ਕੇ ਕਿੱਦਾਂ ਹੈ ਕੀ ਬੱਚਿਆਂ ਨੂੰ ਪਸੰਦ ਆਉਣੀ ਚਾਹੀਦੀ
ਹਾਂ ਬੱਚਿਆਂ ਲਈ ਤੇ ਹੈਗੀ ਹੈ ਮਤਲਬ ਬੱਚਿਆਂ ਨੂੰ ਵੀ ਡੀਪ ਫਰਾਈ ਨਹੀ ਥੋੜਾ ਜਿਹਾ ਸਨੈਕਸ ਆਈਟਮ ਹੀ ਪਸੰਦ ਆਉਂਦਾ ਰੋਟੀ ਨਾਲ ਵੀ ਖਾ ਲੈਂਦੇ ਐਵੇਂ ਨੀ ਹੈ ਉਹਨਾਂ ਨੂੰ ਪਸੰਦ ਆ ਤੇ ਰੋਟੀ ਨਾਲ ਵੀ ਖਾ ਲੈਗੇ ਇਹ ਗੱਲ ਏ ਸਾਡੇ ਇਥੇ ਵੀ ਬਣਦਾ ਹੈ ਕੜਾਹੀ ਪਨੀਰ ਇਹ ਸਭ
ਉਹ ਹੀ ਅੱਜ ਕੱਲ ਤਾਂ ਮਤਲੱਬ ਸਬਜ਼ੀਆਂ ਵੀ ਇੰਨੀਆਂ ਨਹੀਂ ਆ ਗਰਮੀਂ ਕਰਕੇ ਉਹਦੇ ਕਰਕੇ ਇਹ ਵੀ ਬੜਾ ਪ੍ਰੋਬਲਮ ਕੀ ਬਣਾਏ ਬੰਦਾ ਉਹ ਸੋਚਦਾ ਰਹਿੰਦਾ ਹੈ ਦਾਲਾਂ ਵੀ ਕਿੰਨੀਆਂ ਕੁ ਬਣਾ ਲਾਂਗੇ
ਦਾਲਾਂ ਹੋ ਗਿਆ ਫਿਰ ਛੋਲੇ ਹੋ ਗਏ ਇਹ ਸਭ ਵੀ ਖਾਧੇ ਜਾਂਦੇ ਨੀ ਹੈ
ਚੀਜ਼ਾਂ ਰਿਪੀਟ ਨਹੀਂ ਕੀਤੀਆਂ ਜਾਂਦੀਆਂ
ਹੁਣ ਉਹ ਤੇ ਗੱਲ ਹੈ ਹੀ ਹੈ ਰਿਪੀਟ ਨਹੀਂ ਕਰ ਸਕਦੇ ਬਾਰ ਬਾਰ ਉਹ ਬੋਰ ਹੋ ਜਾਂਦਾ ਬੰਦਾ ਫਿਰ ਇਹ ਗੱਲ ਹੈ। ਹੈ ਕਿ ਨੀ ਉਹੀ ਓਹੀ ਹੋਰ ਤੁਸੀਂ ਦੱਸੋ ਕੀ ਬੋਲਦੇ ਪਏ ਹੋ ਉਹ ਤੁ ਖੱਟੀ ਦਾਲ ਦੀ ਤੇ ਰੈਸਿਪੀ ਦੱਸੀ ਨੀਂ।
ਅੱਛਾ ਹਾਂ ਸੌਖੀ ਆ ਬਣਾਉਣੀ ਉਹ ਤਾਂ। ਚੋਲ ਦੀ ਦਾਲ। ਜਿਹੜੇ ਉਹਨੂੰ ਉਹਦੇ ਚ ਨਮਕ ਤੇ ਹਲਦੀ ਪਾ ਦਿਓ ਔਰ ਥੋੜਾ ਜਿਹਾ ਨਾ। ਸਾਂਬਰ ਮਸਾਲਾ ਪਾ ਕੇ ਸੀਟੀ ਮਰਵਾ ਲਿਉ।
ਅੱਛਾ।
ਤੇ ਤੜਕੇ ਦੇ ਵਿੱਚ ਇਹਦੇ ਚ ਨਾ ਅਦੱਰਕ ਲਸਣ ਇਹ ਪੈਂਦਾ ਹੈ ਕੜੀ ਪੱਤਾ ਹੋ ਗਿਆ ਅਦੱਰਕ ਲਸਣ।
ਅੱਛਾ।
ਤੇਲ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਉਹ ਇਮਲੀ ਦਾ ਨਾ ਇਮਲੀ ਭੇ ਕੇ ਰੱਖਣਾ ਇਮਲੀ ਦਾ ਪਾਣੀ ਪਾਉਣਾ। ਫਿਰ ਉ ਤੋਂ ਬਾਅਦ ਦਾਲ ਪਾਉਣੀ ਉਹਦੇ ਚੱ ਪਰ ਜ਼ਿਆਦਾ ਪਤਲੀ ਵੀ ਨਹੀਂ ਕਰਨੀ। ਤੇ ਜ਼ਿਆਦਾ ਮਤਲੱਬ ਸੰਘਣੀ ਵੀ ਨਾ ਰੱਖਿਓ। ਪਾਣੀ ਚੱ ਅਸੀਂ। ਕਰਵਾਓਗੇ ਨਾ ਥੋੜ੍ਹਾ ਜ਼ਿਆਦਾ ਸਿਟੀ ਕਰਾ ਕੇ ਘੁੱਲ ਜਾਵੇ।
ਉਹ ਤਾਂ ਹੈ ਹੀ ਅੱਜ ਕੱਲ ਪਤਾ ਨੀ ਦਾਲਾ ਕਿਉ ਜਿਹੀ ਆਂਦੀ ਨੇ ਸੀਟੀਆਂ ਕਰਾਂਦੇ ਕਦੇ ਕਦੇ ਘੁੱਲਦੀ ਨੀ ਹੈ।
ਹਾਂ ਘੁੱਲਦੀਆਂ ਹੀ ਨਹੀਂ ਬਿਲਕੁੱਲ ਨੀ ਇਹ ਹੁੰਦੀਆਂ ਹੋ ਬੜਾ ਹੈਗਾ ਹੈ। ਕਿੰਨੀ ਕੁ ਸੀਟੀ ਕਰਾਵੇ ਬੰਦਾ।
ਹਾਂਜੀ ਉਹ ਤੇ ਹੈ ਹੀ ਹੈ। ਅੱਜ ਮੈਂ ਵੀ ਉਹੀ ਸੋਚ ਰਹੀ ਸੀ ਨਹੀਂ ਨਹੀਂ ਅੱਛਾ ਨਾ ਫਟਾਫਟ। ਦਾਲ ਬਣ ਲੇਕਿਨ ਉਹ ਦਾਲ ਨਾਲ ਤੇ ਫੇਿਰ ਰੋਟੀ ਖਾਣੀ ਹੈ ਕਿ ਚੌਲ ਖਾਣੇ ਹੈ।
ਉਹਦੇ ਨਾਲ ਚੌਲ ਖਾਂਦੇ।
ਅੱਛਾ ਅੱਛਾ ਚਲੋ ਵਧੀਆ ਉਸ ਤਰ੍ਹਾਂ ਹੀ ਮੇਰੀ ਕੁੜੀ ਸ਼ੌਕੀਨ ਹੈਗੀ ਹੈ ਚੌਲ ਦੀ।
ਇਹਦੇ ਨਾਲ ਦਾਲ ਨਾਲ ਖਾਂਦੀ ਹੀ ਹੋਈ ਹੈ। ਉਹ ਦਾਲ ਚੌਲ ਹੀ ਚੰਗੇ ਲੱਗਦੇ ਉਹਦੇ ਨਾਲ ਫੁਲਕਾ ਨੀ ਚੰਗਾ ਲੱਗਦਾ।
ਅੱਛਾ ਉਹ ਤੇ ਗੱਲ ਹੈ ਹੀ ਹੈ ਉਸਦੇ ਨਾਲ ਭੁਲ ਕਈ ਚੀਜ਼ਾਂ ਨਾਲ ਕੁੱਝ ਚੀਜ਼ਾਂ ਨਹੀਂ ਮੈਂਚ ਖਾਂਨੀਆਂ। ਕਿ ਨਹੀਂ ਅਸੀਂ ਉਹਨੂੰ ਕੌਮੀਨਸ਼ੀਓਂ ਨਹੀਂ ਕਰ ਸਕਦੇ ਹੈ।
ਹੁਣ ਜਿੱਦਾਂ ਆਪਾਂ ਸਾਂਬਰ ਬਣਾਉਂਨੇ ਹਾਂ ਦੂਸਰਾ ਉਹ ਸਬਜ਼ੀਆਂ ਪਾ ਕੇ। ਉਹਦੇ ਨਾਲ ਉਹ ਇਡਲੀ ਖਾਂਦੇ ਉਹ ਸਵਾਦ ਲੱਗਦੀ।
ਹਾਂ।
ਉਹ ਏਦਾਂ ਚੌਲ ਖਾਈਏ ਤੇ ਉਹ ਥੋੜਾ ਜਿਹਾ ਵੱਖਰਾ ਜਿਹਾ ਹੋ ਜਾਂਦਾ ਹੈ।
ਹੁੰ ਨਹੀਂ ਖਾਧਾ ਜਾਂਦਾ।
ਮਤਲੱਬ ਚੰਗੀ ਲੱਗਦੀ ਉੱਦਾਂ ਹੀ।
ਇਹ ਤਾ ਹੈਏ। ਅੱਜ ਕੱਲ ਤੇ ਕੀ ਬਣਾਈਏ ਤੇ ਕੀ ਖਾਈਏ ਮਤਲੱਬ ਇੰਨੀ। ਡਿਸ਼ਾਂ ਹੈਗੀਆਂ ਨਾ ਤੇ ਪਤਾ ਹੀ ਨਹੀਂ ਚੱਲਦਾ ਕਿ ਕੀ ਖਾਈਏ ਤੇ ਕੀ ਬਣਾਈਏ। ਨਾਲ ਯੋਊ ਟੂਬ ਕੋੋਲ ਤਾਂ ਇੱਕ ਡਿਸ਼ ਵਾਸਤੇ ਤੇ ਪੁੱਛੋਂ ਨਾ ਕਿਤੇ। ਇੰਨੀ ਰੈਸਪੀਆਂ ਆ ਜਾਂਦੀ ਹੈ।
ਬਹੁਤ ਆਉਂਦੀਆਂ ਹੇ।
ਆ ਆ।
ਫਿਰ ਇਹ ਸੋਚੀ ਦਾ ਕਿ ਬਈ ਆਪ ਬਣਾਈ ਹੈ ਕਿ ਆਪ ਬਣਾਈ ਹੈ। ਰ ਬਸ ਘਰ ਚ ਕਿਸੇ ਨੂੰ ਪੁੱਛ ਲਿਆ ਬੱਚਿਆਂ ਨੂੰ ਸਪੈਸ਼ਲੀ ਪੁੱਛ ਲਿਆ ਤੇ ਉਹਨਾ ਨੇ ਬੋਲਣਾ ਆਲੂ ਬਣਾ ਲੋੋ। ਹਰ ਟਾਈਮ ਦੇ ਆਲੂ ਆਲੂ ਵੀ ਨਹੀਂੀ ਖਾਧੇ ਜਾਂਦੇ।
ਉਹ ਨਹੀਂ ਖਾਦੇ ਜਾਂਦੇ ਸਚੀ ਨਹੀਂ ਖਾਦੇ ਜਾਂਦੇ ਮੇਰ। ਤਾਂ ਖੁਦ ਐਵੇਂ ਹੋ ਗਿਆ ਆਲੂ ਨਾਲ ਕੀ ਨਹੀਂ ਖਾਧੇ ਜਾਂਦੇ ਆਲੂ। ਸੱਚੀ ਚ ਨਹੀਂ ਖਾਦੇ ਜਾਂਦੇ ਕਿੰਨੇ ਕੋਈ ਆਲੂ ਖਾਏ ਗਏ ਹੈ ਕੇ ਨਹੀਂ ਨਹੀਂ ਖਾਦੇ ਜਾਂਦੇ ਆਲੂ। ਨਾਲੇ ਫੇਰ ਕੀ ਏ, ਕਿ ਰ੍ਹੋਟੀ ਬੱਚੇ ਨੂੰ ਦੇਣੀ ਏ, ਉਸਦੇ ਨਾਲ ਫਿਰ ਸੋਚਣਾ ਪੈਂਦਾ ਸਬਜ਼ੀਆਂ ਵੀ ਨਾਲੇ ਹਲੇ ਮਹਿੰਗੀਆਂ ਐ, ਹਲੇ ਆ ਨਹੀਂ ਰਹੀਆਂ ਕਈ ਸਬਜ਼ੀਆਂ ਤੇ। ਗਰਮੀ ਦੇ ਕਾਰਨ, ਹੈ ਕਿ ਨਹੀਂ।
ਕੀ ਓਹੀ ਤੇ, ਤਾਂਈ ਪੰ ਕੰਨਫਉਜਨ ਏ ਕੀ ਬੰਦਾ ਬਣਾਵੇ, ਕੋਈ ਵੀ ਸਬਜ਼ੀ ਬੈਂਗਣ ਬਣਾਲੇ, ਕੁਛ ਬਣਾਲੇ ਨਿਆਣੇ ਤੇ ਇਤਨਾ ਕਤਾ ਹੋ ਜਾਂਦੇ।
ਨਹੀਂ-ਨਹੀਂ, ਓਹ ਤੇ, ਹੈਹੀ ਹੈ। ਸਾਡੇ ਘਰੇ ਤੇ, ਮੈਂ ਹੁਣ ਬਸ ਸ਼ਿਮਲਾ ਮਿਰਚੀ, ਭਰਕੇ ਆਲੂ ਬਣਾਵਾਂਗੀ। ਤੇ ਉਹ ਬਣਾਕੇ ਬਸ, ਰਾਤੀ ਓਹੀ ਬਣਾਣਾ ਹੈ। ਤੇ ਉਹ, ਮੇਰੀ ਸੱਸ ਬਣਾਂਦੀ ਸੀ, ਇਹੋ ਜਿਹੀ ਰੈਸਿਪੀ ਬੜੀ ਚੰਗੀ ਸੀ। ਤੇ ਉਹ, ਰੈਸਿਪੀ ਵੀ ਅੱਛੀ ਹੇਗੀ, ਮਤਲਬ ਕਿ ਤੁਸੀਂ ਆਲੂਆਂ ਨੂੰ ਬੌਈਲ ਕਰਲੋ, ਤੇ ਸ਼ਿਮਲਾ ਮਿਰਚੀ ਓਸਦੇ ਉੱਤੇ ਦਾ ਨਾ, ਉਹ ਕਢਕੇ ਨਾ, ਲ ਉਸਦੀ ਡੰਡੀ ਜੀ ਅੰਦਰੋਂ ਦੀ ਬੀਜ ਕੱਢਕੇ ਬਸ ਉਹਨੂੰ ਕੱਟਣਾ ਨੀ ਏ, ਇਸ ਤਰ੍ਹਾਂ ਹੀ ਪੂਰਾ ਹੀ ਰੱਖਣਾ ਹੈ, ਸ਼ਿਮਲਾ ਮਿਰਚ ਨੂੰ। ਉਸਦੇ ਵਿੱਚ ਬਸ ਉਹ ਆਲੂਆਂ ਵਿੱਚ ਨਾ, ਤੁਸੀਂ ਲਾਲ ਮਿਰਚ ਪਾਊਡਰ ਖਟਾਈ ਵਾਸਤੇ ਅਮਚੂਰ ਪੋਡਰ ਇਹ ਸਭ, ਹਲਦੀ,, ਨਮਕ ਧਨੀਆ ਪੋਡਰ, ਗਰਮ ਮਸਾਲਾ ਇਹ ਸਭ ਪਾਕੇ ਨਾ ਹਰੀ ਮਿਰਚ, ਧਨੀਆ ਤੇ ਉਸਦੇ ਵਿੱਚ ਫਿਲ ਕਰਦੋ ਕੈਪਸੀਕਮ ਵਿੱਚ। ਉਹ ਫਿਲ ਕਰਕੇ ਨਾ ਬਸ, ਥੋੜੇ ਜਿਹੇ ਤੇਲ ਵਿੱਚ ਛੱਡਦੋ ਉਹਨੂੰ, ਢੱਕ ਕੇ, ਇੰਨੀ ਸਵਾਦ ਬਨਦੀ ਉਹ ਕੈਪਸੀਿਕਮ, ਭਰੀ ਹੋਈ, ਬੜੀ ਸਵਾਦ ਬਣਦੀ ਐ।
ਮੇਰੀ ਮਾਸੀ ਬਣਾਉਂਦੇ, ਉਹ ਨਾ ਉਹ ਉਹ ਵੀ ਅੱਛੀ ਬਣਾਉਂਦੇ ਹ ''ਮੈਂ ਕੋਸ਼ਿਸ਼ ਕੀਤੀ ਸੀ ਇੱਕ ਵਾਰਾ ਨਹੀਂ ਬਣੀ ਮੇਰੇ ਕੋਲੋਂ, ਬੜੀ ਸਵਾਦ ਲੱਗਦੀ ਨਹੀਂ ਤਾ ਉਹ, ਬਹੁਤ
ਹਾਂ-ਹਾਂ, ਬਹੁਤ ਸਵਾਦ ਲੱਗਦੀ ਆ, ਮਤਲਬ ਕੁਛ ਅਲੱਗ ਹੀ ਹੋ ਜਾਂਦਾ ਖਾਣ ਨੂੰ ਵੀ ਤੋਂ, ਸਭ ਉਹੀ ਏ, ਕਿ ਮਹਾਰਾਸ਼ਟਰਾ ਵਿੱਚ। ਬੜਾ-ਪਾਓ, ਵੜਾ-ਪਾਓ ਖਾਂਦੇ ਨੇ, ਹੈ ਕੀ ਨਹੀਂ?
ਇਹ ਥੋੜਾ ਵੱਖਰਾ ਜਿਹਾ ਹੋ ਜਾਂਦਾ।
ਓਹੀ ਵੜਾ-ਪਾਓ ਦੀ ਜਗ੍ਹਾ ਤੇ ਸਬਜ਼ੀ ਖਾਧੀ ਜਾਂਦੀ ਨਾ ਰ੍ਹੋਟੀ ਨਾਲ, ਵੜਾ-ਪਾਵ ਥੋੜੀ ਨਾ ਰ੍ਹੋ ਸਬਜੀ ਨਾਲ ਖਾਧਾ ਜਾਂਦਾ।
ਉਹ ਤਾਂ ਸਨੈਕਸ ਹੈਗਾ ਛੋਟਾ ਬਹੁਤ, ਜਾਂ, ਉਹ ਉਹਦੇ'ਚ ਥੋੜੀ ਨਾ, ਏ ਹੋਣਾ।
ਤੇ ਨਹੀਂ-ਨਹੀ ਉਹਦੇ, ਸਮੋਸੇ ਬਣਾਓ। ਤੇ, ਉਹ ਵੱਡੇ-ਵੱਡੇ ਨੀ ਐਵੇਂ ਜੰਬੋ ਸਮੋਸੇ, ਐਵੇਂ ਛੋਟੇ-ਛੋਟੇ ਜਿਹੇ ਸਮੋਸੇ ਹੋਏ। ਖਾਣ ਵਾਲੇ, ਕਿ ਤੋੜੇ-ਤੋੜੇ ਵੀ ਖਾਏ ਨਾ, ਤਾਂ ਬੰਦਾ ਨਾ ਹੈਵੀ ਨਾ ਲੱਗੇ। ਬਾਹਰ ਦਾ ਤੁਸੀਂ ਇੱਕ ਸਮੋਸਾ ਖਾਲੋ, ਬੜਾ ਭਾਰਾ ਲੱਗਦਾ ਉਹ।
ਉਂਹ, ਪੂਰਾ ਮੈਦਾ ਇਹ ਸਭ ਹੁੰਦਾ ਹੈ, ਨਾ। ਮੈਦਾ ਉਹ ਸਭ, ਇਹ ਚੀਜ਼ਾਂ ਹੁੰਦੀਆਂ ਉਹ ਕਾਫੀ ਚੀਜ਼ਾਂ ਪਾਉਂਦੇਨ, ਆਪਾਂ ਓਨੀਆਂ ਚੀਜ਼ਾਂ ਆਪਾਂ ਪਾਉਂਦੇ ਨੀ।
ਉਹ ਤਾ, ਹੈਹੀ ਹੈ।
ਗਏ ਆਪਾਂ, ਲਬ ਏਦਾਂ ਵੱਖਰਾ ਬਣਾਉਂਨੇ ਆ, ਉੱਧਰ ਦਾ ਬਹੁਤ ਵੱਖਰਾ ਯਾ, ਬਾਹਰ ਦੀ ਚੀਜ਼ ਉਹ ਕੁਝ ਵੀ ਖਾਵਾਂਗੇ ਤਾਂ ਉਹ ਚੀਜ਼ ਆਪਾਂ ਨੂੰ ਇੱਦਾਂ ਲੱਗਣਾ ਕਿ, ਹਾਏ ਅਸੀਂ ਕਿੰਨਾ ਖਾਲਿਆ।
ਹਾਂਜੀ, ਉਹ ਤਾ ਹੈਹੀ ਹੈ। ਬਹੁਤ ਛੇਤੀ ਅੱਫਰ ਜਾਂਦਾ, ਬਾਹਰ ਦੀ ਚੀਜ਼ਾਂ ਨਾਲ ਨਾ ਢਿੱਡ। ਮਤਲਬ ਘਰਦੀ ਬਣਾਓ, ਤੇ ਇੰਨਾ ਮਨ ਵੀ ਨੀ ਭਰਦਾ ਤੇ, ਐਵੇਂ ਇੰਨਾ ਛੇਤੀ ਨੀ ਹੈਵੀ ਨੀ ਹੁੰਦਾ।
ਓਈ, ਓਈ।
ਇਹ ਗੱਲ ਹੋ ਜਾਂਦੀ ਏ, ਹੈ ਕਿ ਨਹੀਂ।
ਓਹੀ ਨਾ, ਉਹ ਚੀਜ਼ ਬਹੁਤ ਵੱਖਰੀ ਹੋ ਜਾਂਦੀ ਏ। ਉਹ ਕੀ ਉਹ, ਢਿੱਡ ਦੁੱਖਣਾ, ਉਹ ਵੱਖਰਾ।
ਉਹ ਤਾਂ ਹੈ, ਉਹ ਨਾਲੇ ਅੱਜ- ਕੱਲ ਕੀ ਬੱਚਿਆਂ ਨੂੰ ਵੀ ਇਹੀ ਸਭ ਨੂਡਲਸ ਪਸੰਦ ਹੈ ਫਰੈਂਚ ਫਰਾਈ ਹੈ ਕਿ ਨਹੀਂ ਬਰਗਰ ਲੈ ਲਓ, ਬੱਚੇ ਖਾ ਲੈਂਦੇ ਲੇਕਿਨ ਹਾਲੇ ਨਾ ਮੈਂ ਤੇ ਇਹੀ ਕਹਾਂਗੀ, ਕਿ ਤੁਸੀਂ ਘਰੇ ਹੀ ਬਣਾ ਕੇ ਦੋ ਤੇ ਉਹ ਸਲਾਹ ਬਹੁਤ ਅੱਛੀ ਹੈ ਘਰੇ, ਹੈ ਕਿ ਨਹੀਂ ਬਰਗਰ ਬਣਾ ਲੋ, ਕਦੀ ਫਰੈਂਚ ਫ੍ਰਾਈ ਬਣਾ ਲੋ ਜੇ ਫਰੈਂਚ ਫਰਾਈ ਨਹੀਂ ਬਣਦੇ ਤੇ ਇਸ ਤਰ੍ਹਾਂ ਹੀ ਆਲੂ ਦੇ ਮਤਲਬ ਲੰਮੇ ਲੰਬੇ ਸਲਾਈਸ ਛਿਲਕੇ ਨਾਲ ਕੱਟ ਕੇ ਨਾ ਆਲੂ ਧੋ ਕੇ ਅੱਛੀ ਤਰਾਂ ਨਾਲ, ਉਹ ਛਿਲਕੇ ਨਾਲ ਕੱਟ ਕਿ ਉਹਨੂੰ ਮੈਂ ਚੌਲਾ ਦਾ ਆਟਾ ਪਾ ਕੇ ਥੋੜਾ ਜਿਹਾ ਬੇਸਣ ਔਰ ਉਹੀ ਨਮਕ, ਮਿਰਚੀ ਮਸਾਲਾ ਪਾ ਕੇ ਇਸ ਤਰ੍ਹਾਂ ਹੀ ਫਰਾਈ ਕਰੋ ਬਹੁਤ ਕ੍ਰਿਸਪੀ ਰਹਿੰਦੇ ਉਹ ਬਹੁਤ ਕਿਰਸਪੀ ਤੇ ਉਹ ਵੀ ਬੱਚਿਆਂ ਨੂੰ ਬੜੇ ਪਸੰਦ ਆਉਂਦੇ ਉਸਦੇ ਤੇ ਚਾਟ ਮਸਾਲਾ ਪਾਓ ਜਿੱਦਾਂ ਹੀ ਮਤਲਬ ਤਲ ਕੇ ਬਾਹਰ ਕੱਢੋ ਵੀ ਨਾ, ਤੇ ਇਸ ਤਰ੍ਹਾਂ 'ਚ ਪਟਾਜ਼ਾ ਲੱਗਦਾ, ਬੱਚੇ ਖਾ ਲੈਂਦੇ ਟਮਾਟੋ, ਟਮਾਟੋ ਸੋਸ ਨਾਲ ਪਸੰਦ ਆਉਂਦਾ ਬੱਚਿਆਂ ਨੂੰ ਇਹ ਸਭ ਚੀਜ਼ਾਂ ਨਾ
ਬੱਚਿਆਂ ਨੂੰ ਤਾਂ ਆਲੂ ਹੋ ਗਿਆ ਟਮਾਟਰ ਇਹ ਤਾਂ ਉਹਨਾਂ ਨੂੰ ਵੈਸੇ ਬੜੀ
ਉਹੀ, ਹੁਣ ਕੀ ਬਾਹਰ ਮੌਸਮ ਵੀ ਤੇ ਬਰਸਾਤ ਵਰਗਾ ਨਾ ਐਵੇਂ ਲੱਗਦਾ ਹੀ ਕਿ ਕੁੱਝ ਚਟਪਟਾ ਜਾਂ ਖਾਈਏ
ਉਹੀ ਹੁਣ ਜਿਦਾਣ ਮੀਂਹ ਸ਼ੁਰੂ ਹੋਇਆ ਵਾ ਉਹਦੇ 'ਚ ਤਾਂ ਏਦਾਂ ਹੈ ਕਿ ਬਈ, ਕੁਝ ਅੱਛਾ ਜਿਹਾ ਬਣਾ ਕੇ ਖਾਲੋ, ਇਹ ਕਰੋ
ਓਹੀ ਓਹੀ ਓਹੀ ਉਹੀ ਗੱਲ ਹੈ ਕੀ ਕੁੱਛ ਨਾ ਕੁੱਛ ਖਾ ਲੋ ਬਸ ਬੋਰ ਹੋ ਗਏ ਬਸ ਓਹੀ-ਓਹੀ-ਓਹੀ ਖਾ
ਉੰਝ ਇਹਨੇ ਟਿਫਿਨ ਚ ਬੋਲੇ ਕੇ ਪਰੌਂਠਾ ਨੀ ਖਾਣਾ, ਅੱਜ ਸੈਂਡਵਿਚ ਬਣਾ ਕੇ ਦਿੱਤੇ। ਤੇ ਏ, ਓ ਖਾਕੇ ਆਈ ਆਂ।
ਤਾਂ ਓ ਕੱਲ ਮੈਂ ਪਰੌਂਠਾ ਬਣਾ ਕੇ ਦਿੱਤਾ ਸੀ, ਪਨੀਰ ਪਾ ਕੇ। ਤਾਂ ਓਹਦੇ ਤਿੰਨ- ਚਾਰ ਬੁਰਕੀਆਂ ਏਦਾਂ ਈ ਛੱਡ ਕੇ ਆ ਕੇ ਬੋਲਦੇ ਮੰਮਾ ਬੱਸ ਹੋ ਗਈ ਮੈਨੂੰ। ਇਹ ਨੀ ਖਾ ਹੁੰਦਾ, ਏਦਾਂ ਕਰਦਾ।
ਨਹੀ ਓ ਤਾਂ ਹੈ, ਬੱਚੇ ਨਹੀ ਖਾ ਪਾਂਦੇ ਕਦੀ-ਕਦੀ ਐਕਚੁਲੀ ਅੱਜ ਕੱਲ ਪਿਆਜ ਵੀ ਇੰਨੇ ਕੋੜੇ ਆ ਰਹੇ, ਤੁਸੀਂ ਕੱਚੇ ਪਿਆਜ ਅਗਰ ਕਿਸੇ ਚੀਜ਼ ਵਿੱਚ ਪਾਓਗੇ ਹੈਗੀ ਨੀ, ਤੇ ਉਹ ਕੜਵੇ ਲੱਗਦੇ ਨੇ ਬੱਚਿਆਂ ਨੂੰ ਟਮਾਟਰ ਹਲੇ ਬੱਚੇ ਖਾ ਲੈਂਦੇ ਨੇ, ਉਹ ਮਿੱਠੇ ਲੱਗਦੇ ਨਾ ਥੋੜੇ ਜਿਹੇ, ਖੱਟੇ -ਮੀਠੇ
ਮੈਂ ਜਿੱਦਾਂ ਟਮਾਟਰ ਕੱਟਣ ਡ ਆ ਨਾ ਆ ਜਾਂਦੀਆਂ ਚੁੱਕ -ਚੁੱਕ ਕੇ ਲੈ ਜਾਣਾ ਇਹਨਾਂ ਨੇ
ਉਹ ਤੇ ਹੈ, ਉਹ ਹਲੇੇ ਛੋਟੀਆਂ ਤੇ ਹਲੇੇ ਖਾ ਲੈਂਦੀਆਂ, ਇੱਕ ਵਾਰ ਬ ਜੇ ਵੱਡੇ ਹੋ ਗਏ ਨਾ, ਫਿਰ ਨਹੀਂ ਖਾਂਦੇ ਨੇ ਇਹ ਸਭ ਚੀਜ਼ ਜਿਹੜੀ ਉਹਨਾ ਨੂੰ ਬਚਪਨ 'ਚ ਪਸੰਦ ਹੁੰਦੀ ਆ ਨਾ, ਉਹ ਨਹੀਂ ਖਾਂਦੇ ਨੇ ਉਹ